ਬਦਲੀ ਹੈਲੋ ਜੀ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
ਹੋਰ ਸੁਣਾਓ ਕਿਵੇਂ ਹੋ।
ਵਧੀਆ ਜੀ ਤੁਸੀਂ ਦੱਸੋ ਜੀ
ਹੋਰ ਕੀ ਕਰਦੇ ਪਏ ਉਹ
ਕੁਛ ਨੀ ਜੀ ਬਸ ਹੁਣੀ ਫਰੀ ਹੋਈ ਸੀ!
ਅੱਛਾ ਚਲੋ ਅਸੀਂ ਵੀ ਫ੍ਰਰੀ ਹੋਏ ਸੀ ਹੋ ਬੱਚਿਆਂ ਨੂੰ ਪੜ੍ਹਾਉਂਦੀ ਪਈ ਸੀ ਮੈਂ ਚਲ ਕਾਲ ਕਰ ਲੈਂਦੀ ਹਾਂ ਦੀਦੀ ਨੂੰ
ਅੱਛਾ ਠੀਕ ਕ
ਹਾਂਜੀ ਹੁਣ ਛੁੱਟੀਆਂ ਨਾ ਬੱਚਿਆਂ ਨੂੰ ਕਰੇ ਹੁੰਦੇ ਆ ਫਿਰ ਟਾਈਮ ਲੱਗ ਜਾਂਦਾ ਫਰੀ ਅੱਗੇ ਜੇ ਸਕੂਲ ਜਾਂਦੇ ਹੋਣ ਫਿਰ ਹੁੰਦਾ ਕਿ ਹਾਂ ਸਕੂਲ ਜਾਣਾ ਇਨਾ ਨਹੀਂ ਕਰਨਾ ਤੇ ਹੁਣ ਫਰੀ ਹੁੰਦੇ ਪਏ ਓਦਾਂ ਫ੍ਰਰੀ ਹੋ ਜਦਾਾਂ ਚਲਦੀ
ਹਾਂਜੀ
ਇੱਦਾਂ ਫਿਰ ਟਾਈਮ ਲੱਗ ਜਾਂਦਾ।
ਹਾਂਜੀ ਹੋਰ ਰੋਟੀ ਖਾ ਲਿਆ ਤੁਸੀਂ
ਹਾਂਜੀ ਹਾਂਜੀ ਸਭ ਕੁਛ ਖਾ ਪੀਦੇ ਹ ਆਪਾਂ
ਅੱਛਾ ਠੀਕ ਵਧੀਆ ਜੀ
ਹਮ ਹੋਰ ਖਾ ਲੈ ਰੋਟੀ ਪਾਣੀ
ਹਾਂਜੀ ਹਾਂਜੀ
ਠੀਕ ਹੋਰ ਕੀ ਕਰਦੇ ਬੱਚੇ
ਕੁਛ ਨਹੀਂ ਜੀ ਬਸ ਫਰੀ ਸੀ ਜੀ ਹੁਣ
ਅੱਛਾ
ਹਾਂਜੀ,
ਅੱਛਾ, ਅ ਮੌਸਮ ਕਿਵੇਂ ਦਾ?
ਤਾਂ ਠੀਕ ਹੈ ਨਹੀਂ ਪਹਿਲਾਂ ਤਾਂ ਬਹੁਤ ਗਰਮੀ ਪੈਂਦੀ ਸੀਗੀ।
ਹਾਂਜੀ, ਉਹ ਬਾਰਿਸ਼ ਦਾ ਕਰਕੇ ਨਾ ਹੁਣ ਬਾਰਿਸ਼ ਹੁੰਦੀ ਪਈ ਉਹਦੇ ਕਰਕੇ ਫੇਰ ਮੌਸਮ ਸਹੀ ਹੋ ਗਿਆ ਹੁਣ ਲਾਈਟ ਵਗੈਰਾ ਪਰ ਬੰਦ ਕੱਲ ਦੀ।
ਹਾਂ ਲਾਈਟ ਤਾਂ ਹੈ ਨੀ ਜੀ ਰਾਤ ਹਨੇਰੀ ਬਹੁਤ ਸੀ। ਨਾ ਉਹਨਾਂ ਕਰਕੇ ਨੀ ਹੈਗੀ ਲੈਟ, ਤੇ,
ਉਹੀ ਨਾ ਦਰਖ਼ਤ ਵਗੈਰਾ ਬੜੇ ਟੁੱਟ ਜਾਂਦੇ ਹੈ ਨਾ ਉਹਦਾ ਕਰਕੇ। ਅਤੇ ਫਿਰ ਉਹ ਲਾਈਟ ਵਗੈਰਾ ਨਹੀਂ ਆਦੀ ਹੈਗੀ ਜਲਦੀ।
ਹਾਂਜੀ, ਬਹੁਤ ਨੁਕਸਾਨ ਕੀਤਾ ਕੱਲ ਹਨੇਰੀ ਨੇ ਬਿਜਲੀ ਵਾਲੇ ਖੰਭੇ ਖੁੰਬੇ ਜ ਡੇਕਤੇ ਨਾ
ਹਾਂਜੀ-ਹਾਂਜੀ ਉਹ ਹਾਈਵੇ ਵੀ ਹੋਇਆ ਸੀ ਕਾਫੀ ਨੁਕਸਾਨ ਟਰੱਕ ਵਗੈਰਾ ਉੱਥੇ ਪਲਟ ਪਲਟ ਗਏ ਸੀ। ਹੂੰ, ਇਹ ਵੀ ਹੋ ਗਿਆ ਨਾ ਹਾਂ ਮੀਹ ਹੈਗਾ ਸ ਸੀ ਹਨੇਰੀ ਜ਼ਿਆਦਾ ਸੀ।
ਹਾਂ ਹਨੇਰੇ ਜੈਲ ਸਮੀਤ ਆ ਸ਼ਾਮ ਜੇ ਨੂੰ ਸੀਗਾ ਜੀ ਰਾਤ ਵੀ ਪਈ ਗਈ।
ਹਾਂਜੀ-ਹਾਂਜੀ ਰਾਤ ਹੁੰਦਾ ਸੀ ਪਰ ਉਹ ਨਾ ਜਿਆਦਾ ਨਹੀਂ ਹਨੇਰੀ ਨਾਲ ਜਿਆਦਾ ਲੱਗਦਾ ਸੀ ਨਾ ਕਿਆ ਪਤਾ ਨੀ ਕਿੰਨਾ ਕਾ ਹਨੇਰੀ ਜ਼ਿਆਦਾ
ਹਾਂ ਹਾਂਜੀ, ਜੀ,
ਉਹਦੇ ਨਾਲ ਜ਼ਿਆਦਾ ਹੀ ਕੰਮ
ਹਾਂਜੀ,
ਹੂੰ,
ਹੋਰ ਵਧੀਆ ਜੀ ਕੁਛ ਨੀ ਜੀ ਬਸ
ਹੂੰ ਸੀ ਹੋਰ ਕੀ ਕਰਦੇ ਹੁੰਦੇ ਘਰੇ?
ਸਟੱਡੀ ਕਰਦੀ ਆ ਜੀ,
ਅੱਛਾ-ਅੱਛਾ ਠੀਕ ਹੈ।
ਹਾਂਜੀ,
ਚਲੋ,
ਬਸ ਕੋਲਜ ਜਾਈਦਾ ਗਾ ਹਾਂਜੀ ਹੁਣ ਤਾਂ ਛੁੱਟੀਆਂ ਨੇ ਨਾ ਫਿਰ ਹੁਣ ਤੱਕ ਘਰੇ ਹੁੰਨੇ ਆ ਨਹੀਂ ਤਾਂ ਕਾਲਜ ਬਗ ਜਾਂਨੇ ਆ ਨੌ ਵਜੇ
ਹਾਂ-ਹਾਂ ਸਾਰਾ ਦਿਨ ਫਿਰ ਕਾਲਜ ਲੰਘ ਜਾਂਦਾ
ਹਾਂਜੀ ਬਸ ਆ ਕੇ ਚਾਹ ਪਾਣੀ ਪੀ ਦਾ ਥੋੜ੍ਹੀ ਬਹੁਤੀ ਰੈਸਟ ਕਰੀ ਦੀ ਆ ਫਿਰ ਸ਼ਾਮ ਨੂੰ ਫੇਰ ਕੰਮਾਂ ਦਾ ਟਾਈਮ ਹੋ ਜਾਂਦਾ।
ਸਹੀ ਗੱਲ ਆ। ਇਹੀ ਹੁੰਦਾ ਵੀ ਹੁਣ ਕੋਲੇਜ ਗਏ ਹੁੰਦਾ ਨਾ ਕੀ, ਪੜ੍ਹ ਲਈਏ ਸਾਨੂੰ ਆਹ ਚੀਜ਼ ਮਿਲੀ ਕੱਲ ਨੂੰ ਟੈਸਟ ਹੋਣ ਛੁੱਟੀਆਂ ਤਉ ਫਰੀ ਮਡਡ ਹੋ ਗ ਪਿਆ ਹੋ ਦੀ ਛੁੱੀਆਂ ਆ ਕੋਈ ਗੱਲ ਨੀ
ਹਾਂਜੀ
ਇਹੀ ਚੀਜ਼ ਹੋ ਗਈ
ਛੁੱਟੀਆਂ ਕਰ ਕਿ ਤਾਂ ਹੁਣ ਲੇਟ ਉੱਠੀ ਦਾ ਨਾ ਪਹਿਲਾਂ ਤਾਂ ਆਏ ਹੁੰਦਾ ਸੀਗਾ ਵੀ ਜਲਦੀ ਉੱਠਣਾ ਕੰਮ ਕਰਨਾ ਕੋਾਲਜ ਜਾਣਾ ਹੁਣ ਤਾਂ ਐਂ ਚੱਲ ਪਏ ਆ ਥੋੜੇ ਟਾਈਮ ਹੋਰ ਪਏ ਰਹੋ-
ਫਰੋ ਹਾਂ ਉੱਠੀਆਂ ਕਰ ਲਾਂਗੇ ਬਾਅਦ ਚ ਕਰਨਾ
ਹਾਂਜੀ
ਹਮ ਹੋਰ ਘਰੇ ਅਸੀਂ ਤੇ ਪੰਜ ਵਜੇ ਉੱਠਦੇ ਆ ਕਈ ਵਾਰ ਪੌਣੇ ਕ ਪੰਜ ਉੱਠਦੀ ਹੈ ਚ ਫਰ ਪੰਜ ਵਜੇ ਫਿਰ ਮੈਰਿਡ ਲਾਈਫ ਚ ਅਨਮੈਰਿਡ ਲਾਈਫ ਵਿੱਚ ਫ਼ਰਕ ਹੁੰਦਾ ਨਾ
ਹਾਂਜੀ ਬਹੁਤ ਅਨਮੈਰਿਡ ਤਾਂ ਹੁਣ ਐਏ ਮੈਂ ਆਪਦੀ ਮਰਜ਼ੀ ਨਾਲ ਕੰਮ ਕਰ ਲੈਂਦੀ ਆਾਂ ਹਨਾ ਵੀ ਜੇ ਭਾਂਡੇ ਮਾਂਜਣੇ ਆ ਰੋਟੀ ਬਣਾਉਦੇ ਫੇਰ ਮੰਮਾ ਤਾਂ ਕਰ ਹੀ ਲੈਂਦੀ
ਹਾਂ ਉਹੀ ਨਾ ਮਤਲਬ ਕਿ ਸਾਡੇ ਤੋਂ ਕੋਈ ਗੱਲ ਨੀ ਹੋਈ ਜਾਣਾ ਹੁਣ ਪਤਾ ਵੀ ਹੁਣ ਛੱਡਿਆ ਜਿਹੜਾ ਕੰਮ ਉਹ ਕਰਨਾ ਅੱਖਾਂ ਚ ਘੁੰਮੀ ਜਾਣਾ ਵੀ ਉਹ ਪਿਆ ਵਾ ਕਰਨ ਵਾਲਾ ਉਹਨੂੰ ਕਰਨਾ ਅਜੇ
ਹਾਂਜੀ ਜੀ
ਇਹ ਚੀਜ਼ ਹੁੰਦੀ ਫਿਰ ਬੱਚਿਆਂ ਨੂੰ ਵੀ ਪੜ੍ਹਾਉਣਾ ਹੁੰਦਾ ਉਹਨਾਂ ਨੂੰ ਪੜ੍ਹਾਉਂਦੀ ਪਈ ਬੇਟੀਆਂ ਨੂੰ ਤੇ ਉਹ ਫੋਨ ਤੇ ਲੱਗ ਗਈ ਆ ਮੈਂ ਤੇ ਉਹ ਆ ਛੱਡ ਕੇ ਚੱਲ ਗਈ ਮੰਮਾ ਤੁਸੀਂ ਗੱਲ ਕਰਲਓ ਅਸੀਂ ਬਾਅਦ ਚੋਂ ਆਉਂਦੇ ਹਾਂ
ਅੱਛਾ ਠੀਕ ਹੈ ਜੀ
ਹਮ ਤੇ ਉਹਨਾ ਨੂੰ ਛੁੱਟ ਦਾ ਕੰਮ ਕਰਾਉਂਦੀ ਪਈ ਮੈਂ ਕਿਹਾ ਚੱਲ ਕਰਲਓ ਥੋੜਾ-ਥੋੜਾ ਉਹਦ ਤੇ ਮੈਂ ਘੱਟ ਹੀ ਵੈਸੇ ਕਰਾਇਆ ਉਹਨਾਂ ਨੂੰ ਪ੍ਰੋਜੈਕ ਵਗੈਰਾ ਮਿਲੇ ਤੇ ਇਹਨਾਂ ਨੂੰ ਮੈਂ ਕਿਹਾ ਹੁਣ ਨੂੰ ਚੁਣਤਾ ਕੰਮ ਸ਼ੁਰੂ ਹੋਣਾ ਨਾ ਇਹਨਾਂ ਦਾ ਤੇ ਫੇਿਰ ਮੈਂ ਕਿਹਾ ਉਹ ਹੁਣ ਮਤਲਬ ਕਿ ਉਹ ਨੇ ਹੁਣ ਨਵੇਂ ਸ਼ੁਰੂ ਤੋਂ ਸ਼ੁਰੂ ਕਰਨਾ ਵਾ ਤੇ ਪੁਰਾਣਾ ਕੰਮ ਕਰਾ ਕੇ ਇਹਨਾਂ ਨੂੰ ਕੀ ਕਹਿਣਾ ਫਿਰ ਰਾਈਟਿੰਗ ਪੇਜ ਵਗੈਰਾ ਕਰਾ ਦਈ ਦੀ ਐ ਤੇ ਰੀਡਿੰਗ ਕਰ ਲੈਂਦੀਆਂ ਵਾ ਤੇ ਟੇਬਲ ਵਗੈਰਾ ਕਰਵਾ ਦਈ ਦੀ ਹੋਰ ਮਤਲਬ ਕਿ ਚੱਲ ਏਦਾਂ ਦਾ ਕੰਮ ਹੈ ਕਿ ਕਰਲੋ ਵਧੀਆ
ਹਾਂਜੀ
ਹੂੰ ਦੂਜਾ ਕੰਮ ਫੇਰ ਜ਼ਿਆਦਾ ਹੋ ਜਾਂਦਾ ਵਾ ਤੇ ਉਹ ਫੇਰ ਕਰਾਉਣ ਦਾ ਕੋਈ ਫਾਇਦਾ ਨੀ ਹੁੰਦਾ ਐਵੇਂ ਕਾ ਪੀਆਂ ਭਰਨੀਆ
ਫੋਨ ਕਿੰਨਾ ਕੁ ਦੇਖਦੀ ਆ ਬੇ ਬੇਟੀਆਂ ਜੀ
ਫੋਨ ਮੇਰੀ ਵੱਡੀ ਬੇਟੀ ਤੇ ਕਾਫੀ ਦੇਖਦੀ ਆ ਨਿੱੱਕੀ ਥੋੜਾ ਘੱਟ ਕਰ ਲੈਂਦੀ ਆ ਉਹ ਫਿਰ ਛੱਡ ਕੇ ਚਲ ਜੀ ਆ ਮੈਂ ਤੇ ਲੋਕ ਚੇਂਜ ਕਰਦੀ ਰਹਿੰਦੀ ਮੈਂ ਹੁਣ ਮੈਂ ਲੋਕ ਚੇਂਜ ਕਰ ਦੇਨਾ ਫਿਰ ਤੁਸੀਂ ਫੋਨ ਦੇਖਦੀ ਆ
ਅੱਛਾ ਠੀਕ ਹੈ ਜੀ
ਫੋਨ ਵੱਡੀ ਥੋੜਾ ਇਹ ਲਾਲਚ ਹੋ ਜਾਂਦਾ ਹੈ ਕਿ ਮੰਮਾ ਦੇਖ ਲੈਂਦਾ ਥੋੜਾ ਜਿਹਾ ਵੀ ਥਰਡ ਕਲਾਸ ਚ ਪੜ੍ਹਦੀ ਆ ਛੋਟੀ ਛੋਟੀ ਫਸਟ ਚਾ ਆ ਤੇ ਛੋਟੀਆਂ ਹੀ ਹਜੇ ਪਰ ਫਿਰ ਵੀ ਉਹਨਾਂ ਨੂੰ ਹੁੰਦਾ ਕਿ ਆਪਾਂ ਦੇਖ ਲਈਏ ਕੋਈ ਸਾਡਾ ਰਹਿ ਨਾ ਜਾਵੇ ਚੀਜ਼
ਅੱਛਾ ਜੀ
ਐਂਈ ਕਰਦੀ ਅੱਜ ਕੱਲ੍ਹ ਤਾਂ ਛੋਟੇ ਛੇ ਛੋਟੇ ਬੱਚੇ ਦੇ
ਹਾਂ ਦੱਸੇ ਬੱਚੇ ਅੱਜ ਕੱਲ ਕਰਨ ਦੇ ਵਿੱਚ ਵੀ ਤੇ ਕਰਦੇ ਆ ਉਹ ਨਹੀਂ ਜਗਾਣੀ ਹੂੰ ਇਹੀ ਚੀਜ਼ ਐ ਨਾ ਅਗਰ ਬੱਚੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਮਿਲ ਜ਼ੇ ਸੀਗੀ ਛੋਟੇ ਬੱਚੇ ਦੁੱਧ ਵੀ ਪੀਣਾ ਕਿਸੇ ਨੇ ਤੇ ਓਹਨੇ ਕਹਿਣਾ ਫੋਨ ਦੇ ਦੋ ਪਹਿਲਾਂ ਸਿਰ ਵਗਾਾਉਣਾ ਫੋਨ ਦੇ ਦੋ
ਹਾਂਜੀ ਮੇਰੀ ਭਾਣਜੀ ਆਈ ਆ ਨਾ ਬਿਨਾਂ ਫ਼ੋਨ ਤੋਂ ਨਾ ਰੋਟੀ ਨਹੀਂ ਖਾਂਦੀ ਹੈਗੀ ਹੀ ਤੇ ਨਾ ਹੀ ਸਿਰ ਬਹਾਵੈ ਕਹਿਣ ਗੇ ਪਹਿਲਾਂ ਕਾਰਟੂਨ ਲਾ ਕੇ ਦੋ ਫਿਰ ਰੋਟੀ ਖਾਊਂਗੀ ਸਿਰ ਬਹਾਉਣ ਵਾਲੇ ਵੀ ਜੇ ਸਕੂਲ ਜਾਂਦੇ ਆ ਨਾ ਹੋਰ ਫੇਰ ਐ ਹੁੰਦਾ ਬੈਨ ਆਉਣ ਵਾਲੀਏ ਜਲਦੀ ਜਲਦੀ ਤਿਆਰ ਕਰਦੀ ਹੈ ਫੇਰ ਉਹਨੂੰ ਕਾਰਟੂਨ ਲਾ ਕੇ ਦੀਨੀ ਆ
ਹਾਂ ਕਾਰਟੂਨ ਲਾ ਕੇ ਉਹੀ ਗੱਲ ਆ ਨਾ ਇਹ ਵੀ ਇੱਦਾਂ ਹੀ ਘਰ ਦੀਆਂ ਵਾ ਉਹ ਹੁਣ ਦੂਸਰੀ ਆ ਮੇਰੇ ਦਿਊਰ ਦੀ ਬੇਟੀ ਤੇ ਉਹ ਕਹੂਗੀ ਮੇਰੇ ਕਾਰਟੂਨ ਲਾਦੋ ਇਹਨਾਂ ਨੇ ਕਹਿਣਾ ਅਸੀਂ ਆਪਣੀ ਵੇਖਣੀ ਛੋਟੀ ਨੇ ਕਹਿਣਾ ਮੈਂ ਆਪਣੀ ਵੇਖਣੀ ਆ ਸਾਰਿਆਂ ਦੀ ਡਿਮਾਂਡਾ ਵੱਖੋ ਵੱਖ ਰੀਆਂ ਹੁੰਦੀਆਂ ਵਾ ਹਮ ਗਵਾਂਡਾ ਦੇ ਤੇ ਨਿਆਣੇ ਚੱਲਦੇ ਮੈਂ ਕਿਹਾ ਸਾਨੂੰ ਸਾਡੇ ਪੇਰੈਂਟਸ ਕਹਿੰਦੇ ਜੇ ਕਿਤੇ ਨਾਲ ਲੜ ਕੇ ਆਣਾ ਜਾਂ ਡਿੱਗ ਕੇ ਆਣਾ ਇਹ ਨੀ ਕਿ ਸਾਡੇ ਮੈਂ ਪੇਰੈਂਟਸੂੰ ਚੁੱਪ ਕਰਾਣਾ ਸਾਨੂੰ ਊਤੋ ਹੋਰ ਕੁੱਟਦੇ ਹੀ। ਕੀਦਾ ਗਏ। ਏਦਾਂ ਹੀ ਹੁੰਦਾ ਈ। ਕੀ ਡਿੱਗ ਕਿੱਦਾਂ ਗਏ ਤੇ ਹੁਣ ਮੈਂ ਕਿਹਾ ਤੁਹਾਨੂੰ ਮਾੜ ਜੀ ਕੋਈ ਹੋਵੇ ਤੇ ਹਾਂ ਸਾਰੇ ਟੱਬਰ ਨੇ ਪਾਥਡੁ ਪਾਇਆ ਹੁੰਦਾ ਵਾ ਵੀ ਨਿਆਣਿਆਂ ਨੂੰ ਕਿ ਹੋ ਗਿਆ ਕੀ ਹੋ ਗਿਆ। ਇਹੀ ਚੀਜ਼ ਹੁੰਦੀ ਦੀ ਹੋਰ ਬਸ, ਵਧੀਆ, ਤੁਸੀਂ ਸੁਣਾਓ?
ਹਾਂਜੀ ਮੈਂ ਤਾਂ ਜੀ, ਇਹ ਮੈਡੀਕਲ ਲੈਣ 'ਚ ਆ ਏ ਐੱਨ ਐੱਮ ਦਾ ਲਾਸਟ ਈਅਰ ਹੈ ਜੀ।
ਅੱਛਾ ਠੀਕ ਆਈ ਐ।
ਹਾਂਜੀ ਨਹੀਂ-ਨਹੀਂ, ਸਾਡੇ ਇੱਧਰ ਹੀ ਨੇੜੇ ਹੈ ਜੀ।
ਅੱਛਾ ਠੀਕ-ਠੀਕ,
ਹਾਂਜੀ,
ਚਲੋ ਵਧੀਆ ਤੇ ਵਧੀਆ ਲੱਗਦੀ ਇਹ ਲਾਈਨ ਤੁਹਾਨੂੰ
ਹਾਂਜੀ ਵਧ ਵਧੀਆ ਲੱਗਦੀ ਹੈ ਉਸ ਤੋਂ, ਵੀ ਮੈਂ ਬਸ ਲਾਸਟ ਈਅਰ ਐ ਜੀ ਐਨ ਐਮ ਕਰ ਲਾਂਗੀ।
ਠੀਕ ਆ।
ਹਾਂਜੀ ਵੀ ਚੱਲ ਆਇਆ ਹਨਾ ਅੱਛਾ ਚੱਲ ਆਇਆ ਵੀ ਪੜ੍ਹ ਲਾਂਗੇ ਹਨਾ ਘਰੇ ਕੀ ਕਰਨਾਗਾ।
ਗੱਲ ਵੀਕੇਨਸੀ ਵੀ ਆਰਕੀ ਬਹੁਤ ਆਈਆਂ ਸੀ ਬੀ ਐਡ ਵਲ ਵੀਕੇਨਸੀ ਆਈਆ ਹੋਇਆ। ਆਈਆ, ਨੈਟ ਟੈਟ ਵਾਲੇ ਦੀਆਂ ਮਤਲਬ ਕਿ ਉਹ ਨੈੱਟ ਟੈਟ ਦੀ ਨਹੀਂ ਜ਼ਰੂ ਹੈਗੀ। ਲੈਕਚਰਾਰ ਦੀਆਂ ਆਈਆਂ ਮੈਂ ਕਹਿਣ ਦਈ ਮੈਂ ਫਿਲ ਕਰਕੇ ਦੇਖ। ਦੇਖਾਂਗੇ ਜੇ ਬਣੇਗੀ ਗੱਲ ਕਿਤੇ ਤੇ ਚਲੋ ਕਰ ਲਾਂਗੇ।
ਹਾਂਜੀ,
ਹੂੰ, ਵਕੈਂਨਸੀਸ ਆਦੀਆਂ ਕਿਉਂਕਿ ਅ ਲਾਸਟ ਈਅਰ ਵਾ ਨਾ ਹੁਣ ਸਰਕਾਰ ਦਾ ਉਹਨੇ ਕੁਛ ਨਾ ਕੁਛ ਦੇ ਕੇ ਜਾਣਾ।
ਹਾਂਜੀ-ਹਾਂਜੀ, ਬਸ ਥੋੜਾ ਟਾਈਮ ਹੀ ਰਹਿ ਗਿਆ। ਗਿਆ ਹੁਣਹੁ
ਹਾਂ -ਹਾਂ ਉਹੀ ਨਾ ਤਾਂਹੀ ਕਹਿੰਦੇ ਕਿ ਨੇ ਚਿਰ ਤੱਕ ਕਰੋ ਤੇ ਛੇਤੀ ਨਾਲ ਉਹਨਾਂ ਨੇ ਜਿਆਦਾ ਤੋਂ ਜਿਆਦਾ ਦੇਣੀਆਂ ਵਾ ਵੀ ਉਹਨਾਂ ਨੂੰ ਇਹ ਕਿ ਸਾਨੂੰ ਅੱਗੇ ਵੀ ਵੋਟ ਮਿਲਣ ਤੇ ਆਪਾਂ ਕਰੀਏ
ਹਾਂਜੀ ਵੈਸੇ ਭਗਵਾਨ ਹਾਂਜੀ ਜ ਭਗਵੰਤ ਮਾਨ ਨੇ ਬਹੁਤ ਪੋਸਟਾਂ ਕੱਢੀਆਂ ਨੇ
ਹਾਂਜੀ ਇਹ ਵੈਸੇ ਪੁਸਤਾਂ ਹੀ ਘਡੀਆਂ ਇਹਨਾਂ ਨੇ ਐਕ ਹੁਣ ਹਾਲਾਸਟ ਜ ਦੇ ਵਿੱਚ ਬਹੁਤ ਘਡੀਆਂ ਵਾ ਪੁਲਿਸ ਦੀ ਵੀ ਗੱਡੀ ਬਹੁਤ ਜ਼ਿਆਦੀ ਹੀ ਘਡੀਆਂ ਵਾ ਬੜੀਆਂ ਉਹ ਕਸਿਸ ਕੱਢੀਆਂ ਹਰਕ ਲਾਸਟ ਦੇ ਵਿੱਚ ਕੱਢੀਆਂ ਵ ਹੁਣ ਹੁਣ ਚੋਣ ਜਾਪ ਤਾਂ ਅੱਗੇ ਲੱਗ ਜਾਣਾ ਨਾ ਤੇ ਨਹੀਂ ਹਮ ਇਹ ਤੇੀਕਦੀ
ਹਾਂਜੀ ਹੋਰ ਨਵੀਂ ਤਾਂ ਜੀ ਬਸ ਵਧੀਆ ਜੀ ਕੰਮ ਕਾਰ ਕਰ ਲਈਦਾ ਬਸ ਥੋੜਾ ਬਹੁਤਾ ਪੈ ਹੀ ਜਾਈਦਾ ਨਹੀਂ ਤਾਂ ਕੰਮ ਚੱਲਦੇ ਰਹਿੰਦੇ
ਕੰਮਦੇ ਚਲਦੇ ਰਹਿੰਦੇ ਬੰਦੇ ਦਾ ਉਹ ਕਿਦਾਂ ਦਾ ਕੰਮ ਥੋੜੀ ਮੁੱਕਦੇ ਹੁੰਦੇ ਆ ਸਾਰੇ ਏਦਾਂ ਰਹਿੰਦੇ ਆ ਕੰਮ
ਕੱਲ ਤਾਂ ਬਹੁਤ ਮਿੱਟੀ ਕ
ਹਾਂ-ਹਾਂ ਇਹ ਹੈ ਹੀ ਥੋੜ੍ਹੀ ਡਸਟਿੰਗ ਕਰਨੀ ਪਈ ਹੈ ਐਕਸਟਰਾ ਹੋਰ ਕੰਮ ਥੋੜ੍ਹਾ ਵੱਧ ਗਿਆ ਸਵੇਰੇ ਕਿਉਂਕਿ ਥੋੜ੍ਹਾ ਲੇਟ ਫਰੀ ਹੋਏ ਥੋੜਾ ਰੇਟ ਫਰੀ ਹੋਏ ਓਦਾਂ ਟਾਈਮ ਰੋ ਸੀ ਦਾ ਵਾ
ਹਾਂਜੀ
ਹਮ ਮੇਰੇ ਵਰਗਿਆਂ ਨੇ ਤੇ ਫੇਿਰ ਬੱਚਿਆਂ ਨੂੰ ਵੀ ਪੜ੍ਹਾਉਣਾ ਹੁੰਦਾ ਵਾ ਕੰਮ ਵਿੱਚ ਹੀ ਆ ਜਾਂਦਾ
ਹਾਂਜੀ ਸਾਡੇ ਐਵੇਂ ਆ ਨਾ ਮੈਂ ਚੁ ਹਾਂਜੀ ਸਾਡੇ ਸਾਡੇ ਐਵੇਂ ਮੈਂ ਚੁੱਲੇ ਦਾ ਕੰਮ ਕਰ ਲੈਦੀ ਹੁੰਦੀ ਮੰਮੀ ਉੱਧਰ ਮੱਝਾਂ ਦਾ ਕਰ ਲਈ ਦਾ
ਠੀਕ ਆ
ਹਾਂ ਤਾਂ ਕਰਕੇ ਹਾਂਜੀ ਫਿਰ ਤਾਂ ਕਰਕੇ ਕਿ ਜਲਦੀ ਹੋ ਜਾਂਦਾ ਕੱਪੜੇ ਕੁੱਪੜੇ ਮਸ਼ੀਨ ਚ ਪਾ ਦਿੰਦੇ ਆਾਂ ਰੋਟੀ ਬਣਾ ਦਿੰਦੀ ਹਾਂ ਜੀ ਮੰਮਾ ਉੱਧਰ ਮੱਝਾਂ ਦਾ ਕਰ ਲੈਂਦੇ ਨੇ
ਹਮ ਉਹੀ ਨਾ ਰਲ ਮਿਲ ਕੇ ਹੋ ਜਾੇ ਤੇ ਫਿਰ ਵਧੀਆ ਹੋ ਜਾਂਦਾ ਫਿਰ ਜਦੋਂ ਇਕੱਲੇ ਬੰਦੇ ਰਾ ਹੋਵੇ ਨਾ ਫੇਿਰ ਕੰਮ ਥੋੜਾ ਟਾਈਮ ਲੱਗਦਾ ਕਿਉਂਕਿ ਇੱਕੋ ਬੰਦੇ ਨੂੰ ਫਿਰ ਸਾਰੇ ਕੰਮ ਚ ਹੱਥ ਪਾਉਣਾ ਹੁੰਦਾ
ਹਾਂਜੀ
ਹੋਰ ਪਾਪਾ ਨੀ
ਹਾਂਜੀ ਪਾਪਾ ਖੇਤੀ ਕਰਦੇ ਨੇ
ਅੱਛਾ ਠੀਕ ਆ
ਹਾਂਜੀ-ਘਰੇ ਇ ਹੁੰਦੇ ਆ ਬਸ ਹੁਣ ਬ੍ਰਦਰ ਛੋਟੇ ਨੇ ਜੀ ਉਹ ਪੜ੍ਹਦੇ ਨੇ ਕਾੱਲੇਜ
ਅੱਛਾ-ਅੱਛਾ ਛੋਟੇ ਆ ਤੁਸੀਂ ਵੱਡੇ ਹੋ
ਨਹੀਂ ਮੇਰੇ ਤੋਂ ਵੱਡੇ ਮੇਰੇ ਸਿਸਟਰ ਆ ਉਹ ਮੈਰਿਡ ਨੇ ਉਹ ਛੁਟੀਆਂ ਦਾ ਕਰਕੇ
ਠੀਕ ਠੀਕ-ਠੀਕ ਤਾਂ ਛੁੱਟੀਆਂ ਦੇ ਕਰਕੇ ਆਏ ਹੋਏ ਨਾ ਬੱਚ- ਬੱਚੇ ਕਹਿੰਦੇ ਜਾਣਾ ਜਾ
ਹਾਂਜੀ ਉਹਨੇ ਵੀ ਸਕੂਲ ਦਾ ਕੰਮ ਨੀ ਕੀਤਾ ਹੈਗਾ ਇੱਥੇ ਕਾਪੀਆਂ ਚੱਕ ਲਯਾਈ ਕਹਿੰਦੀ ਇੱਥੇ ਆ ਕੇ ਕਰੂੰਗੀ ਇੱਥੇ ਵੀ ਨੀ ਕੀਤਾ ਹੈਗਾ ਨਾ
ਉਹ ਨਿਆਣੇ ਨੂੰ ਖੇਡਣ ਦਾ ਲਾਲਚ ਹੋ ਜਾਂਦਾ ਨਾ ਉਹ ਦੇਖ ਕੇ- ਆਪਾਂ ਖੇਡ ਇੱਥੇ ਕਿਸੇ ਨੇ ਕੁਛ ਕਹਿਣਾ ਵਾ ਘਰੇ ਤੇ ਹੁੰਦਾ ਆਉਂਦਾ ਨੀ ਹੁੰਦੀ ਕਹਿੰਦੇ ਸਕੂਲੇ ਸਾਡੀਆਂ ਮੈਡਮਾਂ ਨੇ ਛੱਡਦੀਆਂ ਤੇ ਘਰੇ ਸਾਡੀ ਮੰਮੀ ਟੀਚਰ ਬਣ ਜਾਂਦੀ ਏ
ਹਾਂਜੀ
ਉਹੀ ਕਹਿੰਦੇ ਨੀ ਤੁਹਾਡੀ ਮਾਸੀ ਬਣ ਜਾਣੀ ਟੀਚਰ ਹੁਣ ਮਾਸੀ ਨੂੰ ਬਣਾ ਲੈਣੇ ਆ-
ਹਾਂਜੀ
ਹਮ ਚਲੋ-ਚਲੋ ਠੀਕ ਆ ਫ਼ੇਰ ਹੈਂ
ਹਾਂਜੀ ਠੀਕ ਏ
ਚਲੋ ਬਹੁਤ ਵਧੀਆ ਲੱਗਿਆ
ਹਾਂਜੀ ਠੀਕ ਏ